ਹਾਂਜੀ।
ਹੂੰ ਨਮਸਤੇ ਜੀ।
ਗੁੱਡ ਮੋਰਨਿੰਗ ਜੀ ਰਾਧੇ-ਰਾਧੇ।
ਹੈਲੋ।
ਗੁੱਡ ਮੋਰਨਿੰਗ ਜੀ ਰਾਧੇ-ਰਾਧੇ
ਆ, ਹਜੇ ਨੀ ਆਏ ਹਾਂਜੀ।
ਵੈਰੀ ਗੁੱਡ ਮੋਰਨਿੰਗ।
ਹੈਲੋ।
ਹੈਲੋ।
ਹਾਂਜੀ, ਅਵਾਜ ਕੱਟਗੀ ਗੁੱਡ ਮੋਰਨਿੰਗ ਜੀ ਆਵਾਜ਼
ਅੱਛਾ-ਅੱਛਾ ਹੁਣ ਠੀਕ ਐ।
ਹੂੰ ਠੀਕ ਐ ਜੀ ਵਧੀਆ
ਠੀਕ ਐ ਹੋਰ ਰਾਤ ਕੀ ਫਿਰ ਕੇੜੀ ਮੂਵੀ ਕਿ ਦੇਖੀ ਫੇਰ
ਰਾਤੀ ਵੇਖੀ ਸੀਗੀ ਬੰਬੂਕਾਟ।
ਬੰਬੂਕਾਟ ਉਕੇ।
ਹੂੰ-ਹੂੰ।
ਮੈਂ ਵੀ ਏਧਰ ਲਾਈ ਹੋਈ ਸੀ। ਵਧੀਆ ਸੀ ਮੂਵੀ ਤਾਂ ਬੰਬੂਕਾਟ ਕਿੰਦਾਂ ਵਧੀਆ ਬਣਾਦਾ। ਉਹ ਐਂਡ ਚ
ਹਾਂ, ਉਹਦੇ ਕਰਕੇ ਉਹਨੂੰ ਸਰਕਾਰੀ ਨੌਕਰੀ ਮਿਲਦੀ।
ਹੂੰ।
ਇਹਦਾ ਦੂਜਾ ਪਾਰਟ ਵੀ ਆਇਆ ਹੋਇਆ ਵੈਸੇ
ਅੱਛਾ
ਹ ਉੱਥੋਂ ਅੱਗੇ ਸਟਾਰਟ ਹੋਊਗੀ ਵੀ ਜਿਹੜੀ ਉਨੂੰ ਨੌਕਰੀ ਮਿਲਦੀ ਹੈ ਪਰ ਉਹ ਕੀ ਕੀ ਬਣਾਊਂਗਾ
ਓਕੇ
ਹਮ ਸੋਹਣੀ ਆਈ।
ਅਤੇੇ ਟ੍ਰੇਲਰ ਦੇ ਕੇ ਕੋਈ ਨਹੀਂ ਕਰਾਂਗੇ ਡਾਊਨਲੋਡ
ਹਾਂ
ਹੋਰ ਬਸ ਵਧੀਆ ਠੀਕ ਠਾਕ
ਹਮ
ਔਰ ਘਰ ਠੀਕ ਆ ਉੱਦਰ
ਹਾਂ ਠੀਕ ਹੈ ਸਾਰੇ
ਗੱਲ ਹੋਈ ਸੀ ਐਨਕ ਬਣਾਈ ਸੀ ਉਹਨਾਂ ਦੀ ਲਾਈ ਸੀ ਉਹਨਾਂ ਨੇ ਕਿ ਨਹੀਂ
ਨਹੀਂ ਮੇਰੀ ਹੋਈ ਨ ਗੱਲ
ਅੱਛਾ
ਹਮ
ਪੁੱਛਿਆ ਲੈਣਾ ਸੀ ਫ਼ੋਨ ਕਰਕੇ
ਚੱਲ ਕੋਈ ਨੀ ਪੁੱਛ ਲਾਂਗੇ। ੜਾ ਪਰੇਸ਼ਨ ਈ ਕਰਾਉਣਾ ਉਹਨਾ ਇਹਦਾ ਕਰ
ਅੱਛਾ
ਹਮ ਤਾਂ ਪ
ਹਾਂ ਅੱਜ ਤਾਂ ਧੁੱਪ ਹੈ ਬਸ ਉਹ ਕੱਲ ਸਰਵਿਸ ਕਰਵਾ ਆਇਆ ਸੀ ਅੱਜ ਮੈਂ ਮੋਟਰਸਾਈਕਲ ਧਆਉਣ ਜਾਊਂਗਾ।
ਅੱਛਾ ਕਿੰਨੇ ਕੁ ਵਜੇ
ਦਸ ਕੁ ਵਜੇ ਦੇਖਦਾ ਦਸ ਸਾਢੇ ਦਸ
ਨ ਹਮ ਹੋਰ
ਵਧੀਆ ਵਧੀਆ ਠੀਕ ਠਾਕ
ਕੱਲ ਕੀ ਕੀਤਾ ਸੀ ਸਾਰਾ ਦੇ
ਕੱਲ ਕੁਛ ਵੀ ਨੀ ਓਥੋਂ ਪੈਲਾਂ ਨਿਕਲਣ ਲੱਗੇ ਰੋਟੀ ਵੀ ਨੀ ਖਾਧੀ ਉੱਥੇ ਮੈਂ ਮੈਮ ਨੇ ਪਾਰਟੀ ਕੀਤੀ ਸੀ ਤੋਨੂੰ ਦੱਸਿਆ ਸੀ
ਹਮ ਹਮ
ਪਾਰਟੀ ਪੁਰਟੀ ਖਾਧੀ ਤੇ ਫੇਿਰ ਅਸੀਂ ਟਾਈਮ ਸਿਰ ਨਿਕਲਿਆ ਉੱਥੋਂ
ਕੱਲ ਤਾਂ ਨੀ ਰਸਤੇ ਚ ਮੀਂਹ ਆਇਆ।
ਹੈਗਾ ਸੀ ਭੂਰ ਜੀ ਸੀਗੀ ਇੰਨਾ ਨਹੀਂ ਸੀ। ਆਹ ਵੀ ਰਸਤਾ ਥੋੜਾ ਜਿਹਾ ਰਹਿ ਗਿਆ ਜਿੰਨਾ ਲਾ ਲਓ। ਸੌ ਇੱਕ ਫੁੱਟ ਦਾ ਰਸਤਾ ਰਹਿ ਗਿਆ ਬਾਕੀ ਸਾਰਾ ਬਣ ਗਿਆ ਏ ਟੂ ਜੈੱਡ।
ਅੱਛਾ ਚਲੋ ਵੀ ਬਣ ਜਾਊਗਾ ਤੂੰ ਹੌਲੀ ਹੌਲੀ ਉਹ ਸਾਲ ਨਾਲ ਵਧੀਆ ਸਿੰਗਲ ਸੜਕ ਚ ਤਾਂ ਬਹੁਤ ਔਖਾ ਸੀ।
ਹਮ
ਵਧੀਆ ਬਣ ਜਾਣਾ
ਨਹੀਂ ਹੈਗਾ ਤਾਂ ਸਿੰਗਲ ਹੀ ਹੈ ਮਤਲਬ ਲੇਅਰ ਦੋ ਪਾਤੀਆਂ
ਆਹੋ ਲੇ ਆ ਰ ਦੋ ਪਾਤੀਆਂ ਹੁਣ ਪਤਾ ਤਾਂ ਹੋਊਗਾ ਵੀ ਆਉਣ ਵਾਲੇ ਇੱਦਰ ਆ ਜਾਣ ਵਾਲੇ ਉੱਦਰ ਆ।
ਹਮ
ਹਮ ਹਮ ਚਲੋ ਸਾਫ਼ ਸੁਥਰੀ ਬਣ ਸੜ ਵਧੀਆ
ਹਾਂ ਪਤਾ ਹੀ ਨਹੀਂ ਲੱਗਦਾ ਕਦੋਂ ਮੋਹਾਲੀ ਪਹੁੰਚ ਜਾਈਦਾ।
ਜਿਹੜਾ ਟੋਟਲ ਜਿਹੜਾ ਟੋਟਾ ਜਿਹਾ ਰਹਿ ਗਿਆ ਉਹ ਵੀ ਟੈਮ ਸ ਬਣ ਜਾਣਾ ਬਹੁਤਾ ਟੈਮ ਨੀ ਲੱਗਦਾ ਬਣਨ ਨੂੰ
ਹੂੰ
ਹੋਰ ਵਧੀਆ ਤੁਸੀਂ ਸੁਣਾਓ
ਅੱਜ ਸੰਡੇ ਅੱਜ
ਅੱਜ ਬਸ ਹੁਣ ਜਾ ਕੇ ਧ ਆ ਲਿਆਣਾ ਮੋਟਰਸਾਈਕਲ ਫਿਰ ਦੇਖਦੇ ਆਾਂ ਘਰ ਵਾਲੀ ਨਾਲ ਗੱਲ ਕਰਕੇ ਘੁੰਮਣ ਜਾਂਦਾ
ਹੂੰ ਠੀਕ ਧੁੱਪ ਤਾਂ ਏਡੀ ਪਰ ਆ
ਧੁੱਪ ਤਾਂ ਹੈਗੀ ਐ
ਹਾਂ ਤੇ ਦਾ ਕੀ ਪ੍ਰੋਗਰਾਮ ਹੈ ਅੱਜ
ਦੇਖਦੇ ਆਂ ਲਿਆਦੇ ਹਾਂ ਕੁਝ ਖਾਣ ਨੂੰ
ਠੀਕ ਐ ਹੋਰ ਨਵੀ ਤਾ ਦੀ ਗੱਲਬਾਤ
ਬਸ ਵਧੀਆ ਠੀਕ ਠਾਕ
ਪਰ ਹੁਣ ਗਰਮੀ ਨੀ ਰਾਤ ਨੂੰ ਨੀ ਗਰਮੀ ਲੱਗਦੀ ਹੈਗੀ ਰਾਤ ਨੂੰ ਮੌਸਮ ਸੋਹਣਾ ਹੁੰਦਾ
ਹੂੰ ਰਾਤ ਨੂੰ ਤਾਂ ਵਧੀਆ ਹੋ ਗਿਆ ਮੌਸਮ
ਬਾਹਰ ਤੁਰਨ ਫਿਰਨ ਵੇਲੇ ਗਰਮੀ ਲੱਗਦੀ ਆ
ਹੂੰ ਹੂੰ
ਹਰ ਤੁਰਨ ਫਿਰਨ ਵੇਲੇ ਗਰਮੀ ਲੱਗਦੀ ਆ ਪਰ ਜੇ ਪੱਖੇ ਪੁੁੱਖੇ ਥੱਲੇ ਬੈਠੇਿਆ ਕੂਲਰ ਥੱਲੇ ਬੈਠੇਿਆ ਫੇਰ ਨੀ ਗਰਮੀ ਲੱਗਦੀ
ਨੀ ਲੱਗਦੀ ਗਰਮੀ
ਨੀ ਤਾਂ ਹਵਾ ਵੀ ਨਹੀਂ ਸੀ ਲੱਗਦੀ ਕੁਲਰ ਪੱਖਿਆਂ ਦੀ
ਹੂੰ
ਆਉਣ ਵਾਲਾ ਟਾਈਮ ਫੇਰ ਉਹ ਹੋਣਾ ਨਾ ਹੁਣ ਜਿਹੜਾ ਆਊਗਾ ਸਾਉਣ ਭਾਦੋ ਦਾ
ਮਸਾਲਾ
ਹਾਂ ਉਹਦੇ ਚ ਹੁੰਦਾ ਇਹਨਾਂ ਦੀ ਹਵਾ ਨੀ ਲੱਗਦੀ
ਹੂੰ
ਪਰ ਨਹੀਂ ਫਰਾਟਾਂ ਤੇ ਬਿਨਾਂ ਕੂਲਰ ਬਿਨਾਂ ਪਾਣੀ ਤੋਂ ਤਾਂ ਚੱਲ ਜਾਂਦੇ ਨੇ
ਦੇਖਦੇ ਹਾਂ ਅਗਲੇ ਸੀਜਨ ਅਸੀਂ ਏ ਸੀ ਲਵਾਵਾਂਗੇ
ਹਾਂ ਵੀ ਸਹੀ ਗੱਲ ਐ
ਹੋਰ
ਕੀੜੇ ਬੜੇ ਹੋ ਗਏ
ਕੀੜੇ ਬੜੇ ਹੋ ਗਏ
ਅ ਤਾਂ ਹੋ ਹੀ ਰਹਿੰਦੇ ਆ
ਪੂਰਾ ਸ਼ਹਿਰ ਵਸਿਆ ਹੋਇਆ
ਉਹ ਜਿੱਥੇ ਮਿੱਟੀ ਹੁੰਦੀ ਨਾ ਉੱਥੇ ਹੋ ਹੋਈ ਜਾਂਦੇ
ਅੱਛਾ ਅੱਛਾ
ਉਹ ਘੁਮਾਈ ਜੇ ਜਾਂਦੇ ਉਹਦੇ ਵਿੱਚ ਵੀ ਇੱਥੇ ਤਾਂ ਬਹੁਤ ਆ
ਹੂੰ
ਹੋਰ
ਹੈਲੋ
ਕੀੜੇ ਦੀਆਂ ਪਿੱਠਾਂ ਜਿਹੀਆਂ ਕਿੰਨੀਆਂ ਖ਼ਤਰਨਾਕ ਨੇ ਹਨਾ
ਨਾ ਮੈਂ ਤਾਂ ਦੇਖੀਆਂ ਨੀ ਕਿਹੀਆਂ ਹੁੰਦੀਆਂ ਨੇ
ਪਿੱਛੇ ਨੂੰ ਟਾਵਰ ਜ ਖੜੇ ਕੀਤੇ ਹੋਏ
ਆ ਅੱਛਾ ਉਹ ਠੀਕ ਹੈ ਮੈਂ ਕਿਹਾ ਕਹਿੰਦੀ ਬਿੱਠਾ ਮੈਂ ਕਿਹਾ ਬਿੱਠਾ ਮੈਂ ਤਾਂ ਇਹ ਓਦਾਂ ਤਾਂ ਕੁਛ ਨੀ ਕਹਿੰਦੇ ਕੀੜੇ
ਹਮ
ਹ ਜੇ ਪਰ ਜੇ ਦੰਦੀ ਵੱਢ ਲੈਣ ਫਿਰ
ਦੰਦੀ ਦਾ ਮਾਸ ਲਾ ਦਿੰਦੇ ਨੇ ਚੀਕ ਕਢਾ ਦਿੰਦੇ ਨੇ ਬੰਦੇ ਦੀ
ਹਮ ਓਦਾ ਨੀ ਕੁਛ ਵੀ ਕਹਿੰਦੇ ਲੈ ਕੇ ਬੰਨੀ ਚਰੀ ਜਾਂਦੇ ਹੁੰਦੇ ਪਹਿਲਾਂ ਇੱਥੇ ਅੰਦਰ ਬਹੁਤ ਸੀਗੇ ਸਿਲਕ ਤੇ ਆਉਂਦੇ
ਹਮ
ਪ ਚੱਲ ਹੁਣ ਇੱਥੇ ਤਾਂ ਘੱਟ ਆਉਂਦਾ ਹ ਇਥੇ ਜੇ ਕੋਈ ਮਿੱਠਾ ਡੁਲੀ ਜਾਂਦਾ ਨਾ ਮਿੰਟ ਚ ਆ ਜਾਂਦੇ
ਪਤਾ ਨੀ ਕਿੱਥੋਂ ਨਿਕਲ ਜਾਂਦਾ ਇਹ ਨੂੰ ਖੁਸ਼ਬੂ ਆ ਜਾਂਦੀ ਮਿੱਠਾ ਡੁਲਿਆ ਸਾਡੇ ਲਈ ਪਾਰਟੀ ਸਟਾਰਟ ਹੋ ਗਈ
ਮਿੱਠੇ ਤੇ ਬਹੁਤ ਆਉਂਦੇ ਆ ਮੈਨੂੰ ਲੱਗਦਾ ਬਾਹਰ ਜਿਹੜੇ ਚਾਹ ਚੂ ਪੱਤੀ ਵਾਲੇ ਪਾਣੀ ਨੀ ਪਾਏ ਹੋਣਗੇ ਚਾਹ ਚ ਪਤੀਆਂ ਜੀ ਉਹ ਮਿੱਠੇ ਕਰਕੇ ਉੱਥੇ ਆਏ ਹੋਣੇ
ਉੱਥੇ ਥੋੜੀ ਪਾਈ ਹੈ ਉਹ ਤਾਂ ਅੰਦਰ ਵਾਲੇ ਗਮਲਿਆਂ ਚ ਪਾਈ ਸੀ।
ਅੱਛਾ ਬਾਹਰ ਤਾਂ ਕਦੋਂ ਦੇ ਹੀ ਆ
ਹਮ ਬਾਰ ਉਪਣ ਨਾ
ਹਮ ਮਿੱਟੀ ਮਿੱਟੀ ਹੋਈ ਪਈ ਹੈ ਸਨ
ਕੀ ਹਾਲ ਹੈ।
ਮੈਂ ਕਿਹਾ ਨਵੀ ਤਾਜ਼ੀ ਸੁਣਾਓ
ਬਸ ਪੁਰਾਣੀਆਂ ਹੀਆਂ ਸਾਰੀਆਂ
ਤੇ ਵਿਆਹ ਉੱਠੇ ਹੋਇਆ
ਸਹ ਨਾਲ ਹੀ ਸੁੱਤਿਆ ਪਿਆ ਮਰਜ਼ੀ ਨਾਲ ਹੀ ਉੱਠੂਗਾ ਬਾਕੀ ਟਿਊਸ਼ਨ ਵੀ ਜਾਣਾ ਨੇ ਮੈਨੂੰ ਪਤਾ ਟਿਊਸ਼ਨ ਕਦੋਂ ਆਏ ਵੀ
ਅੱਛਾ
ਸਵੇਰੇ ਆ ਕੇ ਸ਼ਾਮ ਨੂੰ
ਅੱਛਾ ਅੱਛਾ
ਕੱਲ ਨੂੰ ਪੇਪਰ ਵੀ ਆ ਨਾ ਬਾਈ ਠਾਨੀ ਆ ਨੂੰ ਵੀ ਉੱਠ ਕੇ ਪੜ੍ਹੇ ਲਿਖੇ
ਹਮ
ਹੋਰ
ਅਜ ਨੀ ਖੋਲੀ ਸ਼ੋਪ
ਅੱਜ ਸੰਡੇ ਹੋ।
ਓਕੇ ਓਕੇ
ਸੰਡ ਮਨ ਕਰੀ ਰੱਖ
ਹਮ
ਸੰਡੇ ਨੂੰ ਹਾਂਜੀ ਮੈਂ ਕਿਹਾ ਸੰਡੇ ਨੂੰ ਨੀ ਕਰੀਗਾ ਕੰਮ
ਅੱਛਾ ਸੰਡੇ ਨੂੰ ਰੋਟੀ ਵੀ ਨਾ ਖਾਏ ਕਰੋ
ਮੈਂ ਤਾਂ ਖਾਂਦੀ ਨਹੀ ਨਾ ਵੀ ਖਾਵਾਂ ਨਾਲ ਜਿਹੜਾ ਟੱਬਰ ਜੁੜਿਆ ਹੋਇਆ ਉਹਨੇ ਤਾਂ ਖਾਣੀ ਆ
ਉਨਾਂ ਨੇ ਵੀ ਕਹਤਾ ਛੁੱਟੀ ਕਰੋ।
ਧੁੱਪ ਬਹੁਤ ਜ਼ਿਆਦਾ ਕਹਿੜੀ ਆ ਅੱਜ।
ਹਮ।
ਪਰ ਇਹ ਵੀ ਹਵਾ ਚੱਲ ਰਹੀ ਹੈ।
ਹਾਂ ਹਵਾ ਚਦੀ ਇਨੀ ਗਰਮੀ ਮਹਿਸੂਸ ਹੋ। ਤੇ ਬਾਹ ਚਾਰੇ ਜੋ ਮਰਜ਼ੀ ਆ- ਇਹ ਜੇ ਹਵਾ ਨੀ ਨਾ ਚਲਦੀ ਉਹ ਦਿਨ ਗਰਮੀ ਜਿਆਦਾ ਲੱਗਦੀ ਹੈ।
ਹਾਂ ਤਾਂ-
ਹਵਾ ਨਾਲ ਨਹੀਂ ਆ ਰਹੀ।
ਯਹ ਤੋ ਹੈ।
ਇੱਕ ਡੱਬਾ ਨਾ ਉਹਦਾ ਪੇਂਟ ਦਾ ਲੈ ਕੇ ਆਉਣਾ ਪਲਾਸਟਿਕ ਪੇਂਟ।
ਕਦੇ ਵਾਸਤੇ।
ਆ ਉਹ ਜਿਹੜਾ ਉਥੇ ਉਹ ਟੱਪ ਜਿਹਾ- ਟੱਪ ਚ ਕਰਨਾ। ਬਲੈਕ ਕਲਰ ਦਾ
ਅੱਛਾ
ਇੱਕ ਉਹ ਲੈਣਾ ਇੱਕ ਲੈਣਾ ਲੱਕੜ ਤੇ ਕਰਨ ਵਾਲਾ ਆ ਆਪਣੇ ਲੱਕੜ ਦੀਆਂ ਜਿਹੜੀਆਂ ਹੈਗੀਆਂ ਨਾ ਉਹਨਾਂ ਤੇ ਪੇਂਟਿੰਗ ਕਰੀਏ ਥੋੜਾ ਥੋੜਾ
ਹਮ
ਪਲਸ਼ਮ ਵੀ ਲੈ ਕੇ ਆਉਣੀ ਆ
ਹਮ ਲਿਆਵਾਂਗੇ
ਪੋਸ਼ਿੰਗ ਤਾਂ ਮੀਸ਼ੋ ਤੋਂ ਮਿਲ ਜਾਣੀ ਉਥੋਂ ਲ
ਹਮ ਹਮ
ਸਸਤੀ ਮਿਲ ਜਾਂਦੀ ਹੈ
ਓਕੇ
ਛੋਟ ਛੋਟੀ ਜਿਹੀ ਡੱਬੀ ਚਾਹੀਦੀ ਸੀ ਹੈ ਸਸਤੀ ਵੀ ਆਜੂਗੀ ਪੇਂਟ ਦੀ ਪਲਾਸਟਿਕ ਪੇਂਟ ਦੀ
ਹਮ ਵੀਹ ਪੱਚੀ ਰੁਪਏ ਦੀ ਆ ਜਾਂਦੀ ਹੈ
ਬਲੈਕ ਕਲਰ ਉਹਦਾ
ਹਾਂ ਵੀ ਪੱਚੀਰ ਵਧੀਆ ਹੁੰ
ਉਹ ਲੈ ਕੇ ਆਉਣਾ ਵਾ ਉਹ ਜਿਹੜਾ ਟੱਪ ਹੈ ਨਾ ਉਹ ਚਿੱਟਾ-ਚਿੱਟਾ ਜਿਹਾ ਹੋਰ ਹੀ ਤਰਾਂ ਦਾ ਬਹੁਤ ਹੀ ਗੰਦਾ ਜਿਹਾ ਹੋਇਆ ਪਿਆ ਹੁਣ। ਉਹ ਤੇ ਪੇਂਟ ਕਰ ਦੋ ਕੋੋਡ ਕਰ ਲਈਏ ਉਹਦੇ ਤੇ।
ਹੂੰ।
ਆਪਣੇਆਂ ਲਭੂਗਾ ਫੇਰ। ਚੰਗਾ ਬੋਹਤ ਲਾਗਦਾ ਵਾ। ਹੋਰ ਚਲੋ ਠੀਕ ਹੈ ਜੀ ਫਿਰ ਓਕੇ।
ਚੱਲ ਠੀਕ ਹੈ ਜੀ ਫਿਰ।
ਠੀਕ ਹੈ ਜੀ ਓਕੇ ਓਕੇ ਬਾਏ।